ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ
ਜੀ ਮੈ ਬਿਲਕੁਲ ਠੀਕ ਹਾਂ ਤੁਸੀਂ ਠੀਕ ਹੋ ਮੈ ਹਾਂਜੀ ਹਾਂਜੀ ਔਰ ਮੈਂ ਮਤਲਬ ਤੂਆਡੇ ਤੋਂ ਕੜੀ ਚਾਵਲ ਬਾਰੇ ਥੋੜਾ ਪੁੱਛਨਾ ਸੀ। ਕੜੀ ਚਾਵਲ ਆਜ ਅਸੀ ਗੁਰਦੁਆਰੇ ਵੀ ਕੜੀ ਚਾਵਲ ਖਾਏ ਬੜੇ ਈ ਸਵਾਦ ਬਣੇ, ਸਾਡੇ ਕੋਲ ਤੇ ਇੰਨੇ ਸਵਾਦ ਨੀ ਬਨਦੇ, ਹਾਂਜੀ।
ਗੱਲ ਮੈ ਦੱਸਾ ਤੁਹਾਨੂੰ ਹਜੇ ਮੈਂ ਹੈਗੀ ਸ ਸਟੂਡੈਂਟ ਤੇ ਮੈਨੂੰ ਮਤਲਬ ਕੁਕਿੰਗ ਬਾਰੇ ਏਨੀ ਨੌਲੇਜ ਨੀ ਹੈ।
ਆੱਛਾ, ਆੱਛਾ ਪਰ ਫਿਰ ਜਿਸ ਤਰਾਂ ਅਸੀ ਬਨਾਨੇ ਆਂ ਮੈ ਤੁਹਾਨੂੰ ਦੱਸਨੀ ਆਂ। ਬੇਂ ਅਸੀ ਹਾਂ ਮੈਮ ਅਸੀ ਤੇ ਬਨਾਨੇ ਆਂ ਬਈ ਜਿਵੇਂ ਇਕ ਕ, ਇਕ ਕਟੋਰੀ ਦਹੀਂ ਏ ਨਾ ਤੇ ਇਕ ਕਟੋਰੀ ਵੇਸਣ ਲੈਂਨੇ ਆਂ
ਹਾਂਜੀ।
ਤੇ ਓਨੂੰ ਓਦਾ ਚੰਗੀ ਤਰਾਂ ਬੈਟਰ ਬਨਾ ਲੀ ਨਾ, ਤੇ ਓਦੇ ਵਿੱਚ ਚ ਘਾੱਟ ਤੋ ਘਾੱਟ ਚਾਰ ਕਟੋਰੀਆਂ ਪਾਨੀ ਪਾ ਦੇਨੀਆਂ, ਚਾਰ ਦੀਆਂ ਵੀ ਪਾੰਜ ਵੀ ਪੈ ਜਾਂਦੀਐ।
ਠੀਕ ਹੈ ਜੀ।
ਹਨਾ, ਤੇ ਓਦਾ ਅਸੀ ਘੋਲ ਬਨਾ ਲਈਦਾ ਅ, ਘੋਲ ਬਨਾਨ ਤੋ ਬਾਦ ਫੇਰ ਨਾ ਏਕ ਪਲੇਟ ਵਿੱਚ ਲੈ ਲਈਦੈ ਏ ਹਿੰਗ, ਰਾਈ, ਜੀਰਾ ਕੜੀ ਪੱਤਾ, ਹਾਂ ਤੇ, ਥੋੜੇ ਜੇ ਮੇਥਰੇ
ਅੱਛਾ ਜੀ।
ਏ ਮਤਲਬ ਹੋ ਗਏਆਂ ਤੇ ਜੇ ਤੇਜ ਪੱਤਾ ਪਾਣੈ, ਪਾ ਲੋ ਤੂਸੀ ਥੋੜੇ ਜੇ ਲੋਂਂਗ, ਥੋੜੀ ਜੀ ਦਾਲਚੀਨੀ ਕਿਉਂਕਿ ਕੜੀ ਨੂੰ ਵਾਈ ਬਾੱਦੀ ਕੇਂਦੇ ਵੀ ਨਾ ਮਤਲਬ ਥੋੜੀ, ਮਤਲਬ ਓ ਹੋ ਜਾਂਦੀ ਐ। ਬਈ ਪਚਾਨੀ ਔਖੀ ਹੋ ਜਾਂਦੀ ਏ, ਹਾਂਜੀ ਤੇ ਫੇਰ ਓਸ ਤੋਂ ਬਾਦ, ਜਦੋਂ ਅਸੀ ਇਕ, ਇਕ ਕੜਾਈ ਲੈਣੀ ਐ ਓ ਕੜਾਈ ਵਿੱਚ ਤੇਲ ਪਾ ਲੈਣੈ ਅ ਕੜਛੀ ਜਿੰਨਾ ਤੂਸੀ ਤੇਲ ਪਾਓ, ਕੜਛੀ ਤੋਂ ਜਿਆਦਾ ਈ ਪਾ ਦੋ। ਵੇਸਨ ਹੁੰਦੈ ਨਾ, ਵੇਸਨ ਖੁਸ਼ਕ ਹੂਂਦੈ।
ਠੀਕ ਐ ਜੀ।
ਅ ਓ ਤੇਲ ਪਾ ਕੇ ਤੇ ਜੇੜਾ ਅਸੀ ਪੈਲੇ ਲਸਨ, ਅਦਰਕ ਜੇੜਾ ਕੀਤਾ ਦਾ ਓਨੂੰ ਪਾ ਦੇਈਏ ਓਸ ਤੋਂ ਬਾਦ ਫੇਰ ਪੇਆਜ ਪਾ ਦੋ, ਪੇਆਜ ਪਾਨ ਤੋਂ ਬਾਦ ਜੋ ਮਿ ਹਿਂਗ, ਰਾਈ, ਜੀਰਾ ਐਂਵੀ ਪਾ ਦੋ ਤੇ ਤੇੜ-ਤੇੜ ਦੀ ਵਾਜ ਆ ਜਾਂਨੀ ਐ ਫੇਰ ਪਾੰਜ ਮਿੰਟ ਮੁਸ਼ਕਲ ਨਾਲ ਤੂਸੀ ਫ੍ਰਾਈ ਕਰੋ ਏਨੂੰ ਪਾੰਜ ਮਿੰਟ ਫ੍ਰਾਈ ਕਰਦੇ ਰੋ ਤੇ ਦੂਸ ਜਾ ਓਧਰ ਜੇੜਾ ਅਸੀ ਦਈਂ ਤੇ ਵੇਸਨ ਦਾ ਘੋਲ ਬਨਾਏਐ ਹਨਾ, ਓ ਓਦਾ ਜੜਾ ਹਾਂ ਓਦੇ ਵਿੱਚ ਅਸੀ ਵੀ ਮਤਲ ਜੇ ਇੱਕ ਕੋਲੀ, ਚਾਰ ਕੋਲੀਆਂ ਪਾਣੀ, ਪਾੰਜ ਪਾ ਦੋ ਤੇ ਜਦੋਂ ਓ ਥੋੜੇ ਜੇ ਬਰੋਨ ਹੁੰਦੈ ਨਾ, ਪੇਆਜ ਦਾ ਸਾਰਾ ਮਸਾਲਾ ਸਾਡਾ ਕੜਾਈ ਵਾਲਾ ਤੂਸੀ ਓਦਾ ਜੜਾ ਬੈ, ਬੈ ਟਰ ਬਨੇਆ ਦਾ ਨਾ ਵੇਸਨ ਤੇ ਦਈਂ ਦਾ, ਓਨੂੰ ਓਦੇ ਵਿਚ ਉਲਟਾ ਦੋ।
ਠੀਕ ਐ ਜੀ।
ਫੇਰ ਓਦੇ ਵੇੱਚ ਤੂਸੀ ਆਪਣੇ ਸਵਾਦ ਅਨੁਸਾਰ ਹਰੀ ਮਰਚ ਵੀ ਪਾ ਸਕ ਦੇ ਓ, ਲਾਲ ਮਰਚ ਵੀ ਪਾ ਸਕਦੇ ਓ, ਨਮਕ ਹਨਾ ਐ ਚੀਜਾਂ ਸਾਰੀਆਂ ਪਾ ਦੇਨਿਐ ਪਰ ਸਾਡੀ ਤੇ ਕਈ ਬੰਦੀ ਕਈ ਲੋਗਾਂ ਦੀ ਤੇ ਬੜਾ ਈ ਮ ਮਤਲ ਟੇਸਟ ਆਂਦੈ ਪਰ ਸਾਡੀ ਵੀ ਟੇਸਟ ਹੁੰਦੀ ਐ ਆਪਣੇ ਅਲੋ ਤੇ ਅਸੀ ਪੂਰੀ ਤਰਾਂ ਬਨਾਈ ਦੀ ਐ ਪਰ ਮੈਂ ਕੇਆ ਚਲ ਕਿਸੇ ਅਲਗ, ਕਈ ਲੋਕੀ ਨਾ ਸਿੰਧੀ ਕੜੀ ਬਣਾਂਦੇ ਨੇ, ਸਿੰਧੀ ਕੜੀ ਓਦੇ ਵਿੱਚ ਵੀ ਪਤਾ ਨੀ ਮੈਂ ਸਾਡੀ ਕਿੱਟੀ ਸੀ, ਉਹਨਾਂ ਨੇਂ ਸਾਨੂੰ ਸਿੰਧੀ ਕੜੀ ਖਵਾਈ ਸੀ। ਤੇ ਓਦੇ ਵਿੱਚ ਨਾਂ ਓ ਨਾਂ ਨੇਂ ਭਿੰਡੀਆਂ ਵੀ ਪਾਈਆਂ ਹੋਈਆਂ, ਬੀਨਸ ਵੀ ਪਾਏ ਵੇ ਲੰਬੇ-ਲੰਬੇ ਐਂਜ ਕਰਕੇ ਬੜਾ
ਕਈ ਲੋਕ ਤਾਂ ਐਵੇਂ ਕਰਦੇ ਨੇਂ ਨਾਂ ਵੀ, ਲੌਕੀ ਹੁੰਦੀ ਐ ਜੜੀ, ਲੌਕੀ ਨੂੰ ਕੱਦੂ-ਕਸ ਕਰਕੇ ਹਨਾ ਓਦੇ ਵਿੱਚ ਨਮਕ, ਮਿਰਚ ਮਿਲਾ ਕੇ ਓਨੂੰ ਮਤਲਬ, ਓਦੇ ਨਾਂ ਪਕੌੜੇ ਬਣਾ ਕੇ ਓਨੂੰ ਵੀ ਕੜੀ ਦੇ ਵਿੱਚ ਪਾਂਦੇ ਨੇਂ।
ਹੂੰ-ਹੂੰ, ਓ ਹਾਂ-ਹਾਂ ਓ ਵੀ, ਓ ਲੋਭੀ ਅ ਲੋ ਅੱਛਾ ਲੋਕੀ ਦੇ ਪਕੌੜੇ। ਹਾਂ, ਸਾਡੇ ਵਿੱਚ ਨਾ ਸਾਡੇ 'ਚ ਪਿਆਜ਼, ਹਰੀ-ਮਿਰਚ ਤੇ ਐਵੇਂ ਪਕੌੜੇ ਪਾ ਦਿੰਦੇ ਆ। ਕਈ ਲੋਗ ਆਲੂ ਵੀ ਥੋੜੇ ਜੇ ਬਰੀਕ-ਬਰੀਕ ਲਾ ਲੈਂਦੇ ਨੇਂ। ਤੇ ਅਸੀ ਜਾਦਾ ਨਾਂ, ਹਾਂ। ਅੱਛਾ ਨਿਊਟਰੀ ਜੜੀ ਹੁੰਦੀ ਐ, ਜੜੀ ਹਾਂ, ਸੋਏਆਬੀਨ ਦੀਆਂ ਵ ੜੀਆਂ ਨਿਊਟਰੀ, ਹਾਂ ਗੁਰਦਵਾਰਿਆਂ ਵਿੱਚ ਆਮ ਜਾਓ ਨਾਂ ਤੇ ਓਥੇ, ਮ ਆਲੂ, ਸੋਇਆਬੀਨ ਦੀਆਂ ਵੜੀਆਂ ਪਈਆਂ ਹੁੰਦੀਆਂ। ਓਥੇ ਵੀ ਬੜੀ ਸਵਾਦ ਲੱਗਦੀ ਐ।
ਮਤਲਬ ਜੜੇ ਆਪਾਂ ਲੋਕੀ ਦੇ ਬਣਾਨੇ ਆਂ ਪਕੌੜੇ ਓ ਤਾਂ ਆਪਾਂ ਨੂੰ ਵੈਸੇ ਮਤਲਬ ਆਪਾਂ ਆਮ ਖਾਈ ਚਲੀਏ ਓ ਵੀ ਬੋਤ ਸਵਾਦ ਲੱਗਦੇ ਨੇਂ।
ਹਾਂ ਓਨਾਂ ਨੂੰ ਕੋਫਤੇ ਵੀ ਕੈ ਦਈ ਦੈ। ਕੋਫਤੇ, ਅ। ਤੇ ਵੈਸੇ ਓ ਪਕੌੜੇ ਅਸੀ ਜਿਆਦਾ ਪਿਆਜਾਂ ਦਾ ਈ ਪਾਨੇਂ ਆਂ, ਓ ਵੀ ਅੱਛੇ ਲੱਗਦੇ ਨ। ਕੜੀ ਦੇ ਵਿੱਚ ਪਕੌੜਾ ਹੋਵੇ ਨਾ ਕੜੀ ਹੀ ਇੰਨੀ ਲੁੱਕ ਈ ਨੀਂ ਬਣਦੀ। ਕੜੀ ਦਾ ਕੋਈ ਜੋੜ-ਮੇਲਾ ਈ ਨੀਂ ਬਣਦਾ, ਹਾਂ ਕੜੀ 'ਚ ਹਾਂ। ਬ ਜ਼ਿਆਦਾ ਬਈ ਏ। ਕੜੀ ਦੇ ਵਿੱਚ ਪਕੌੜਾ ਹੋਵੇ, ਅਸੀਂ ਵੀ ਹੁਣ ਕਿਤੇ ਖਾਈਏ ਕਈ ਦੈ ਪਕੌੜਾ ਹੈਗਾ ਐ। ਹਨਾ, ਹਾਂ ਵੇਸ-ਵੇਸਣ ਦੇ ਨਾਲ ਪਕੌੜੇ ਦਾ ਬੜਾ ਮੇਲ ਅ ਦਈਂ ਕੜੀ ਨਾਲ ਤੇ ਕੜੀ ਵੈਸੇ ਵੀ ਜੇ ਤੁਆ ਸ ਕਈ ਵਾਰੀ ਦਈਂ ਖੱਟੀ ਵੀ ਹੁੰਦੀ ਤੇ ਤੁਸੀ ਓਦੇ ਵਿੱਚ ਆਮਚੂਰ ਪਾ ਸਕਦੇ ਓ ਜਾਂ ਐਂ ਤੇ ਥੋੜੇ ਜੇ ਦਾਣੇ ਇਮਲੀ ਦੇ ਓ ਪਾ ਦੋ ਵਿੱਚ। ਓ ਆਪੇ ਈ ਰਿੱਝ ਕੇ ਨਾ ਫੇਰ ਖਟੈਸ ਜਾ ਸਵਾਦ ਆਜੇਗਾ।
ਹਾਂਜੀ।
ਹੋਰ ਵੀ ਕਈ ਲੋਗਾਂ ਨੇਂ, ਅੱਜ ਕੱਲ੍ਹ ਜਿਵੇਂ ਕੱਚੀਆਂ ਅੰਬੀਆਂ ਏ ਅੰਬੀ ਦਾ ਓ ਕੱਟਿੰਗ ਵ ਕਰਕੇ ਨਾਂ ਦੋ ਟੁਕੜੇ ਓਨੂੰ ਸੋਟ ਦਿਓ, ਓਦੇ ਨਾਲ ਵੀ ਬੜਾ ਟੇਸਟ ਬਦਲਦੈ।
ਹਾਂਜੀ ਜ, ਤੁਸੀ ਗਰਮੀ ਦੀ ਛੁੱਟੀਆਂ 'ਚ ਨੀਂ ਗਏ ਕਿਤੇ?
ਮੈਂ ਗਰਮੀਆਂ ਦੀਆਂ ਛੁੱਟੀਆਂ 'ਚ ਮਨ, ਮਨਸੂਰੀ ਗਈ ਸਾਂ। ਮੈਨੂੰ ਮਨਸੂ ਰੀ ਹੀ ਪਸੰਦ ਏ। ਹੋਰ ਮੈਂ, ਹੁਣ ਬੱਚੇ ਪ੍ਰੋਗਰਾਮ ਬ ਨਾਂਦੇ ਤਾਂ ਪਏ ਨੇਂ ਇੱਥੇ, ਲੋਕਲ ਈ ਬੜਾ ਕੁਛ ਹੋ ਜਾਂਦਾ ਐ। ਹਾਂ, ਹਾਂਜੀ।
ਅਸੀਂ ਵੀ ਮਤਲਬ ਕੱਲ੍ਹ ਲੋਕਲ ਘੁੰਮ ਕੇ ਆਏ ਆਂ ਸਾਡੇ ਨਾਂ ਵੀ, ਸਾਡੇ ਨਾਂ ਨਾਲ ਐ ਜਿਵੇਂ ਨਾਂ ਘੜਾਮ ਪੈਂਦੇ ਆਂ, ਅਸੀਂ ਓਥੇ ਗਏ, ਤੇ ਮਤਲਬ ਓਥੇ ਨਾਲ ਸ਼ਿਵ ਜੀ ਦਾ ਮੰਦਰ ਐ ਤੇ ਤੁਹੀ ਓਥੇ ਗਏ ਮਤਲਬ ਨਾ ਓਥੇ ਜਾ ਕੇ ਏੱਕ ਤਰ੍ਹਾਂ ਦੀ ਬਾਈਵ ਬਾਣਦੀ ਐ ਕਿ ਨਾਂ ਸਾਡੇ ਨਾਲ ਪਰਮਾਤਮਾ ਜੁੜੇਆ ਹੋਏਆ ਤੇ ਮਤਲਬ ਸਾਡੇ ਰਿ, ਰਿਸ਼ਤੇ, ਰਿਸ਼, ਰਿਸ਼ਤੇਦਾਰ ਆਏ ਹੋਏ ਸੀਗੇ ਹਨਾ, ਅ ਓਨਾਂ ਨਾਲ ਗਏ ਮਤਲਬ ਓਥੇ ਨਾਂ ਘੁੰਮਣ ਦੇ ਵਿੱਚ ਐਵੇਂ ਮਜ਼ਾ ਆਇਆ ਕਿ ਕੁੱਛ ਤਾਂ ਪਰਮਾਤਮਾ ਦਾ ਨਾਂ ਲਿਆ ਗਿਆ। ਪਰਮਾਤਮਾ ਦੀ ਜਗ੍ਹਾ ਸੀਗੀ। ਹਾਂਜੀ ਤੇ ਕੁੱਝ ਉੱਥੇ ਹੈਗੀ ਸੀ ਗੁਫ਼ਾ। ਗੁਫਾਵਾਂ ਬਣੀਆਂ ਹੋਈਆਂ ਸੀ ਉਨ ਗੁਫਾਵਾਂ ਦੇ ਵਿੱਚਕਾਰ ਵੀ ਭੂਤ ਬੰਗਲਾ ਹੋ ਗਿਆ ਜਿਵੇਂ, ਅ ਕ੍ਰਿਸ਼ਨ ਜੀ ਦੀ ਪ੍ਰਤਿਮਾਵਾਂ ਹੋ ਗੀਆਂ ਐਵੇਂ ਬਣੀਆਂ ਹੋਈਆਂ ਸੀਗੀਆਂ। ਅਸੀ ਓਥੇ ਗਏ। ਅਸੀ ਹਾਂਜੀ ਅਸੀ ਉਸ ਤੋਂ ਪੈਲੇ ਅਸੀ ਮਤਲਬ ਪਟਿਆਲੇ ਘੁੰਮ ਕੇ ਆਏ ਆਂ। ਮੋਲ ਦੇ ਵਿੱਚ ਮਤਲਬ ਹਾਂਜੀ, ਰਿਸ਼ ਰਿਸ਼ਤੇਦਾਰ ਆਏ ਜਾਣ ਤੇ ਸਾਡੇ ਘਰ ਬਸ ਫੇਰ ਔਨਾਂ ਨਾਲ ਘੁੰਮਣ ਚੱਲ
ਤੇ ਹੈਗੇ ਗਰਮੀਆਂ ਦਾ ਏਹੋ ਈ ਤੇ ਹੈਗਾ ਏ ਟਰੈਂਡ। ਓ ਅਗਲਾ ਵੀ ਜੜਾ ਆਂਦਾ ਓ ਵੀ ਘੁੰਮਣ ਆਂਦਾ ਐ, ਕੋਈ ਘੁਮਾਓ ਆਪਣੇ ਸਾਨੂੰ ਦਿਖਾਓ ਕੁਛ, ਹਾਂਜੀ। ਹਾਯ ਆਏ ਔ। ਬਾਰ ਘੁੰਮੋਗੇ। ਬਾਹਰ ਬੋਤ ਗਰਮੀ ਵੋ ਸੱਭ ਛੱਡ ਦਵਾਂ।
ਅੰਦਰ ਬੰਦਾ ਏ ਸੀ ਲਾ ਕੇ ਬੈਠਾ ਏ ਜਦ ਤੱਕ ਉਦ ਤੱਕ ਬਸ ਬੰਦੇ ਨੂੰ
ਓ ਨੀ ਤੇ ਫਿਰ ਲਾਈਟ ਵੀ ਲਾਈਟ ਵੀ ਬੜੀ ਜਾਂਦੀ ਏ ਨਾ, ਲਾਈਟ ਬੋਤ ਜਾਂਦੀ ਐ।
ਸਾਡੇ ਵੀ ਓ ਲਾਈਟ ਦੇ ਕੱਟ ਬੋਤ ਲੱਗਦੇ ਨੇ ਜੀ।
ਹੂੰ-ਹੂੰ ਕੱਟ ਲੱਗਣ ਨਾਲ ਨਾ ਫੇਰ ਜਿਹੜੀ ਰੋਟੀ ਕੜੀ, ਕੜੀ-ਕੁੜੀ ਬਣਾਈ ਓਦਾ ਸਵਾਦ ਵੀ ਖਰਾਬ ਹੋ ਜਾਂਦੀ ਲਾਈਟ ਹੈਂ ਬ ਖਾਣ ਦਾ ਈ ਉੱਤੋਂ ਪਸੀਨੇ ਚੋਂਦੇ ਬੱਚੇ ਵੈਸੇ, ਹਾਂ।
ਰਸੋਈ 'ਚ ਖੜੀ ਆਂ ਇੱਧਰੋਂ ਲਾਈਟ ਦੇ ਕੱਟ ਲੱਗੇ ਹੈਨਾ। ਹੁੰਦਾ ਬੋਤ ਆ ਖਾਣ ਦਾ।
ਅੱਛਾ, ਚਲੇ ਹੁਣ ਜੇ ਬੰਦਾ ਕੇਂਦਾ ਅੱਜ-ਕਾੱਲ ਬੱਚੇ ਰੋਟੀ ਨਈ ਖਾਂਦੇ ਕੜੀ-ਚਾਵਲ ਬਣਾ ਦੋ, ਰਾਜਮਾਂ ਚਾਵਲ ਬਣਾ ਦੋ। ਐਸ ਤਰ੍ਹਾਂ ਦੀਆਂ ਚੀਜ਼ਾਂ ਫੇਰ ਮੈਂ ਕਿਆ ਚੱਲ ਅੱਜ ਕੜੀ ਚਾਵਲ ਨਈ ਬਣਾਵਾਂਗੇ ਤੇ ਮੈਂ ਕਿਆ ਚਲੋ ਦੂ ਮੈਂ ਥੋੜਾ ਜੇਆ ਆਈਡੀਆ ਲੇਂਨੀ ਆਂ ਕੁਛ ਹੋਰ ਫੇਰ ਸਾਡੇ ਕੜੀ ਬਣਨ ਤੋਂ ਬਾਦ ਅਸੀ ਪਤੈ ਕੀ ਕਰਨੇ ਆਂ ਸੁੱਕਾ ਧਨੀਆ ਪਾ ਤਾ ਹਾਂ, ਉੱਤੋਂ ਕੱਚਾ ਭੁੰਨਾ ਜੀਰਾ ਪਾ ਦੋ ਓਦੇ ਨਾਲ ਕੜੀ ਦਾ ਬੜਾ ਟੇਸਟ ਹੋ ਜਾਂਦੈ। ਓ ਵੀ ਟੇਸਟੀ ਲੱਗਦੀ ਐ, ਹਾਂ।
ਹਾਂ ਮਤਲਬ ਆਪਣੇ ਤਰੀਕੇ ਦਾ ਆਪਾਂ ਕੋਈ ਵੀ ਰੈਸਪੀ ਟ੍ਰਾਏ, ਟ੍ਰਾਏ ਕਰ ਸਕਦੇ ਆਂ ਆਂਟੀ ਮਤਲਬ ਬੋ ਤ ਵਧੀਆ-ਵਧੀਆ ਤਰੀਕੇ ਨਾਲ ਬਣ ਜਾਂਦੀਆਂ ਨੇ।
ਹਾਂ, ਕਈ ਤੇ ਮਤਲਬ ਐਂਵੇ ਦੇਸੀ ਘਿਓ ਤੇ ਕੜੀ ਵਿੱਚ ਪਾ ਕੇ ਖਾਣਾ ਪਸੰਦ ਕਰਦੇ ਨੇ। ਆਪਣੇ-ਆਪਣੇ ਖਾਣ ਦਾ ਟੇਸਟ ਏ। ਦੇਸੀ ਘਿਓ ਪਾ ਕੇ ਨਾ ਤੇ ਬੋਹੋਤ ਹੀ ਟੇਸਟੀ ਲੱਗਦੇ ਨੇ। ਹਾਂ-ਹਾਂ। ਹਾਂ। ਕਈ ਵੀ ਨਈ ਖਾਂਦੇ, ਕਈ ਖਾਂਦੇ ਨੇ।
ਕਈਆਂ ਨੂੰ ਹਾਂਜੀ ਨਈ ਹੁੰਦੇ ਪ ਸੰਦ ਹੈਗੇ। ਜੈਂਜ ਤੂੰ ਹੂਨ ਪਸੰਦ ਕਰਦੇ ਓ ਤੁਸੀ। ਹੈਲੋ, ਜੰਕ ਪੂਡ ਪੱਸ, ਜੰਕ ਫੂਡ ਪਸੰਦ ਕਰਦੇ ਓ ਮੈਂ ਕਿਆ ਤੁਸੀ?
ਜਨਕ ਪੁਰ ਓ ਕਿੱਧਰ ਦੀ ਸਾਈਡ ਏ।
ਜੰਕ ਪੂਡ, ਜੰਕ ਫੂਡ
ਡੰਗ ਫੂਡ, ਅੱਛਾ। ਹੂਨ ਮੈਂ ਨੀ ਏਨਾ ਲਾਈਕ ਕਰਦੀ ਗੱਲ ਸੁਣੋ, ਮੈਨੂੰ ਨਾ ਬੋਤ ਰੋ ਓ ਲੱਗਦੈ। ਮੈਂ ਤੇ ਘਰ ਈ ਬਨਾਨੀ ਆਂ ਜੋ ਵੀ ਬਨਾਵਾਂ। ਮੈਂ ਹਾਂ, ਨਾ ਮੈਂ ਨਈ ਹੂ ਐ ਮੇਰੇ ਗੱਲ ਸੁਣੋ, ਐ ਜਦੋਂ ਬੱਚੇ ਆਂਦੇ ਨੇ, ਏ ਲਿਆਂਂਦੇ ਨੇ, ਏ ਹੀ ਖਾਂਦੇ ਨੇ ਮੈਂ ਕਦੀ ਜਿਵੇਂ ਕੋਈ ਮਤਲਬ ਹੁੰਦਾ ਨੀ ਇੱਕ ਚ ਸਪੂਨ ਟੇਸਟ ਕਰਨਾ ਬਸ। ਨਹੀਂ ਤੇ ਐ ਬੱਚੇ, ਬੱਚੇ ਤੇ ਬੋਤ ਸਾਡੇ ਘਰ ਤੇ ਬੋਤ ਈ ਆਂਦਾ ਐ। ਮੇਨੂੰ ਤੇ ਮੈਂ ਨੀ ਖਾ ਸਕਦੀ।
ਮੈਨੂੰ ਵੀ ਐ, ਮੈਨੂੰ ਵੀ ਬਸ ਬਾਹਰ ਦਾ ਜੰਕ ਫੂਡ ਜਿੰਨਾ ਮਰਜੀ ਖਵਾ ਲਵੋ ਘਰੇ ਹਰੀ ਸਬਜ਼ੀਆਂ ਖਾ ਕੇ ਰਾਜੀ ਨੀ।
ਇਹ ਬੱਚੇ, ਬੱਚੇ ਤੇ ਫੇਰ ਖਾਂਦੇ ਨੇ ਨਾ ਏ ਏਜ਼ ਏ ਤੁਆਡੀ, ਏਜ਼ ਅਜੇ ਏ। ਅਸੀ ਲੋਗ ਹੁਣੇ ਏਜ਼ਡ ਹੋ ਗੇ ਆਂ। ਸਾਡੇ ਕੋਲ ਐਈ ਚੀਜ਼ਾਂ ਡਾਇਜੈਸਟ ਨਈ ਹੁੰਦੀਆਂ ਫੇਰ ਐਹੀ ਏ ਹੁਣ ਜੇ ਅਸੀ ਕੜੀ ਵੀ, ਕਈ ਵਾਰੀ ਬੱਚੇ ਕੈਂਦੇ ਨੇ ਬਜ਼ਾਰੋਂ ਕੜੀ ਲੈਈਏ ਨਾ ਜੀ ਨਾ ਮੈਂ ਨੀ, ਮੈਂ ਤੇ ਕੜੀ ਘਾਰ ਈ ਬਣਾਵਾਂਗੀ ਆਪਣੀ ਪ੍ਰੀਤ ਦੇ ਨਾਲ। ਬਣਾਓ ਇੰਨੀ ਸਵਾਦ ਆਂਦੀ ਬੰਦਾ ਆਪਣੀ ਕੜੀ ਘਰ ਦੀ ਬਣੀ ਹੋਈ ਕੜੀ ਨੂੰ ਤੁਸੀ ਅਗਲੇ ਦਿਨ ਵੀ ਖਾ ਲੋ। ਓ ਵੀ ਸਈ ਲੱਗਦੀ ਏ ਤੇ ਹੁਣ ਬਾਰ ਦਾ ਪਤਾ ਨੀ ਕਿੱਥੋਂ ਦਹੀਂ ਲਿਆਇਆ, ਦਹੀਂ ਤੇ ਚਲੋ ਜੋ ਵੀ ਹੈਗਾ, ਪਾਣੀ ਪਾਏ ਨੇ ਕੀ ਕੀਤਾ ਕਿ ਨਹੀਂ, ਮੈਂ ਨਹੀਂ, ਮੈਂ ਨਹੀਂ, ਮੈਂ-ਮੈਂ ਬਹੁਤ ਇਸ ਤਰ੍ਹਾਂ ਵਹਿਮ ਜਿਹਾ ਕਰਦੀ ਆ। ਹਾਂ ਕਰਦੀ ਆ। ਮੈਨੂੰ ਹਾਂ, ਮੈਨੂੰ ਵੈਸੇ ਵੀ ਕਿਚਨ ਦਾ ਬੜਾ ਸ਼ੌਕ ਏ।
ਹਾਂ-ਹਾਂ ਹੁੰਦਾਂ। ਮੇਰੇ ਮੰਮਾ ਨੂੰ ਵੀ ਕਿਚਨ ਦਾ ਬਹੁਤ ਜ਼ਿਆਦਾ ਸ਼ੌਕ ਐ, ਬਹੁਤ ਜ਼ਿਆਦਾ ਸ਼ੌਕ ਐ, ਬਸ ਤੁਹਾਡੇ ਵਾਂਗੂ ਈ।
ਹਾਂ, ਘਰ ਦਾ ਈ ਬਣਾ ਕੇ ਖਾਣਾ ਘਰ ਦਾ ਖਵਾਂਣਾ ਵੀ ਏ ਨਾਲ, ਮੈਨੂੰ ਸ਼ੌਕ ਵੀ ਇਹ ਬੜਾ। ਬਹੁਤ ਸ਼ੌਕ ਏ, ਹਾਂ ਹੋਰ ਸੁਣਾਓ?
ਬਸ ਆਂਟੀ ਵਧੀਆ ਲੱਗਾ ਤੁਹਾਡੇ ਨਾਲ ਗੱਲ
ਬੱਸ ਇਕ ਕੜੀ ਦਈ ਸੀ ਮੇਨੂੰ ਤੇ ਮੈਂ ਕਿਹਾ ਚਲੋ, ਥੋੜ੍ਹਾ ਬੋਤਾ ਉਹਨਾਂ ਦਾ ਵੀ ਆਈਡੀਆ ਲਵਾਂ। ਥੋੜਾ ਬਹੁਤਾ ਚਲੋ, ਹੋਰ। ਠੀਕ ਐ, ਬੜਾ ਵਧੀਆ ਲੱਗਿਆ ਮਿਨੂੰ, ਸਾਸਰੀ ਕਾਲ ਜੀ। ਹਾਂ-ਹਾਂ ਹਾਂ-ਹਾਂ ਸਾਸਰੀ ਕਾਲ, ਚਲੋ ਫਿਰ ਮਿਲਾਂਗੇ, ਓਕੇ।
ਹਾਂਜੀ, ਠੀਕ।
ਬ-ਬਾਏ।